ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਹੈ
ਠੀਕ
ਹੋਰ ਸੁਣਾਓ ਹਾਂਜੀ ਸਭ ਵਧੀਆ ਤੁਸੀਂ ਦੱਸੋ
ਅਸੀਂ ਸਭ ਠੀਕ ਹੈ
ਹਾਂਜੀ ਬਸ ਵਧੀਆ ਮੈਂ ਕਿਹਾ ਚੱਲ ਫ੍ਰਰੀ ਹ ਕੋਲ ਕਰ ਲਾਂ ਕੋਲ ਆ ਗਈ ਤੁਹਾਡੀ
ਹਾਂਜੀ ਹੋਰ ਮੌਸਮ ਕਿਹੋ ਜਿਹਾ ਉੱਥੋਂ ਦਾ
ਹਮ ਠੀਕ ਹੈ। ਗਰਮੀ ਵੀ ਹੈ, ਬਾਹਰ ਤੇ ਝੜ ਬਣਿਆ ਦਾ ਬਾਰਿਸ਼ ਤੇ ਆਣੀ ਵੀ
ਅੱਛਾ ਗਰਮੀ ਨੇ ਵੀ ਬਹੁਤ ਹੱਦ ਕੀਤੀ ਹੋਈ ਹੈ। ਏ-ਸੀ, ਪੱਖੇ-ਭੁੱਖੇ ਸਭ ਕੁਛ ਫੇਲ ਕੀਤਾ ਹੋਇਆ ਏ
ਇਨਾਂ ਮੇਦਰ ਵੈਦਰ ਹੋਇਆ ਦਾ ਬਹੁਤ ਜ਼ਿਆਦਾ ਪੰਤਾਲੀ ਡਿਗਰੀ ਹੋਆ ਦਾ ਹਾਲੇ ਵੀ ਇੱਥੇ
ਹਮ ਇੱਥੇ ਤਾਂ ਬਹੁਤ ਜ਼ਿਆਦਾ ਸਾਡੇ ਇੱਥੇ ਰਾਜਧਾਨੀ ਹੈ। ਫਿਰ
ਹਾਂ ਸਹੀ ਗੱਲ ਹੈ ਰਾਜਸਥਾਨ ਦੀ। ਹੋਰ ਬਸ ਬੈਠੇ ਆਸੀਂ ਫਰੀ ਹੋ ਕੇ ਇਸੀ ਸੋਚ ਰਹੇ ਸੀ ਰਾਤੀ ਕੀ ਬਣਾਈਏ,
ਆਹ ਇਥੇ ਤੇ ਹੀ ਰਹਿੰਦਾ ਦਿਨੇ ਕੀ ਬਣਾਈ ਹੈ ਰਾਤੀ ਕੀ ਬਣਾਈ ਹੈ।
ਸਹੀ ਗੱਲ ਹੈਗੀ ਹੁਣ ਕ ਗਰਮੀ ਹੈ ਗਰਮੀ ਚ ਹਲਕੇ ਹਲਕਾ ਫੁਲਕਾ ਹੀ ਖਾਣ ਨੂੰ ਹੁੰਦਾ ਹੈ
ਹਾਂਜੀ ਇਹੀ ਚੱਲਦਾ ਰਾਤੀ ਦੇ ਦਾਲ ਚਾਵਲ ਬਣ ਜਾਂਦੇ ਨੇ
ਹਾਂਜੀ ਇਹੀ ਚੀਜ਼ ਹੋਹੀ ਹੈ ਤੇ ਪਹਿਲੇ ਤੇ ਥੋੜਾ ਖਾ ਲਹੀਦਾ ਹੈਵੀ ਵਗੈਰਾ,
ਹਮ
ਇਹੀ ਸੋਚਦੇ ਨੇ ਕੋਈ ਬੋਲਦੇ ਫਿਰ ਬੋਲੇ ਗਏ ਮੰਮੀ ਚੀਲਾ ਬਣਾ ਦੋ ਇਹ ਰਾਜ ਤੇ ਟਾਈਮ ਨੀ ਖਾਇਆ ਜਾਂਦਾ ਤਲਿਆ ਹੋਇਆ ਹੁੰਦਾ,
ਹਾਂ ਨਹੀਂ ਤੁਸੀਂ ਨੋਨ ਸਟਿਕ ਨੋਨ ਸਟਿਕ ਪੈਨ ' ਬਣਾਓ ਉਹਦੇਂ ਬਿਲਕੁਲ ਲਾਈਟ ਵੈਸੇ ਤਾਂ ਲੱਗਦਾ ਹੀ ਨਹੀਂ ਹੈ। ਤੇਲ ਉਹਦੇ ਚ ਐਵੇਂ ਬਣ ਜਾਂਦਾ ਚੇਲਾ ਉਹਦੇ ਚ
ਅੱਛਾ ਨਹੀਂ ਮੈਂ ਉਹਦੇ ਚ ਨਹੀਂ ਬਣਾਉਂਦੀ। ਮੈਂ ਲੇਚੀ ਬਣਾਉਂਦੀ ਹਾਂ ਜਿਹੜੇ ਤਵੇ ਹੁੰਦੇ
ਲਏ ਤੇ
ਹਾਂਜੀ
ਹ ਨਹੀਂ ਨੋਨ ਸਟਿਕ ਪੈਚ ਬੜਾ ਅੱਛਾ ਬਣਦਾ ਤੇਲ ਵੀ ਨਹੀਂੀ ਲਗਾਣਾ ਪੈਂਦਾ ਇਨਾ ਇੱਕ ਵਾਰ ਤਪ ਜੇ ਨਾ ਬੜਾ ਅੱਛਾ ਬੰਦੇ ਨੇ ਉਹਦੇ ਚਚੀਲੇ ਹਮ
ਅ ਬੋਲੈਂਗੇ ਬਾਈ ਡੋਸਾ ਬਣਾ ਦੋ ਕਦੇ ਕੀ ਬਣਾ ਦੋ ਬਸ ਇਹਨਾਂ ਦੀ ਇਹ ਫਰਮਾਇਸ਼ਾਂ ਹੀ ਨਹੀਂ ਖ਼ਤਮ ਹੁੰਦੀ ਹੈਗੀੀਆਂ
ਬੱਚਿਆਂ ਨੂੰ ਤੇ ਅੱਜ ਕੱਲ ਦੇ ਬਾਹਰ ਦਾ ਹੀ ਪਸੰਦ
ਹਾਂ ਬਾਹਰ ਦਾ ਕੀ ਤੁਹਾਨੂੰ ਪਤਾ ਪੀਜ਼ਾ ਬਰਗਰ ਮੋਮੋ ਬਸ ਇਹਹੀ ਚੀਜ਼ ਹੈ ਫੇਿਰ ਇਸ ਬਾਜ਼ਾਰੋਂ ਤੇ ਮੰਗਵਾਉਂਦਾ ਹੀ ਨੀ ਹੈ ਬਜ਼ਾਰੋਂ ਮੰਗਵਾਉਂਦੀ ਵੀ ਨੀ ਮੈਂ ਵੀ ਨੀ ਮੰਗਵਾਉਂਦੀਜੇ
ਹਾਂ ਅਸੀਂ ਘਰ ਹਾਰੀ ਬਣਾ ਲੈਂਦੇ ਹਾਂ ਜ਼ਿਆਦਾਤਰ
ਘਾਰੀ ਬਣਾ ਕੇ ਦੇਈ ਦਾ ਇਹਨਾਂ ਨੂੰ ਡੋਸਾ ਹੋ ਗਿਆ ਇਡਲੀ ਸਾਂਬਰ ਹੋ ਗਿਆ ਖਮਣ ਹੋ ਗਿਆ ਇਹ ਚੀਜ਼ਾਂ ਘਰ ਹੀ ਬਣਾ ਦੇਆਂ
ਬਾਹਰ ਤਾਂ ਇਹ ਕਿ ਪਤਾ ਨੀ ਕਿਵੇਂ ਦਾ ਤੇਲ ਯੂਜ ਕਰਦੇ ਨੇ ਪੁਰਾਣਾ ਹੈ ਕਿੰਨਾ
ਹਾਂ ਸਹੀ ਗੱਲ ਹੈਗੀ ਏ
ਖਵਾਈ ਜਾ ਰਹੇ ਨੇ ਉਹ
ਪਰ ਬੱਚਿਆਂ ਨੂੰ ਲੱਗਦਾ ਵੀ ਉਹੀ ਟੇਸਟੀ ਹੈਗਾ ਬਾਹਰ ਦਾ
ਉਹ ਸਵਾਦ ਪੈ ਗਿਆ ਤਾਂ ਨਾ ਬਾਹਰਦਿਆਂ ਦਾ
ਪੈਸੀ ਹੀ ਹੁੰਦਾ ਜ਼ਿਆਦਾਤਰ
ਘਰ ਦੀ ਕਹਿੰਦੇ ਘਰ ਦੀ ਦਾਲ ਮੁਰਗੀ ਬ ਉਹ ਕਰ ਦਿੰਦੇ ਨੇ
ਸਹੀ ਗੱਲ ਹੈਗਾ ਸਹੀ ਗੱਲ ਹੈ ਇਹ ਬੱਚਿਆਂ ਨੂੰ ਇਹ ਚੀਜ਼ ਬੋਲ ਗ ਮੰਮੀ ਉਹ ਟੇਸਟ ਨਹੀਂੀ ਆ ਰਿਹਾ ਇਹਦੇ ਚ ਮੈਂ ਕਿਹਾ ਦੇ
ਸਵਾਦ ਬਾਹਾਰੇ ਹੀ ਖਾ ਲਓ ਅਰੇ ਕਾਰੀ ਲਾਗਤ ਕਰੋ ਮਿਹਨਤ ਕਰੋ ਫਿਰ ਬਾਅਦ ਚ ਕਹਿਣ ਔਰ ਉਪਰੋਂ ਬਾਅਦ ਚ ਕਹਿੰਦੇ ਸਵਾਦ ਨੀ ਸੀ ਫਿਰ ਮਨ ਜਾਂਦਾ ਹੈ ਹਾਈ ਅਸੀ ਬਾਹਰ ਹੀ ਖਾ ਲੈਂਦੇ
ਹਾਂ ਖਾ ਵੀ ਲੈਂਗੇ ਫਿਰ ਬਸ ਚੋਂ ਕਹਿੰਗੇ ਸਵਾਦ ਨ ਆਇਆ
ਨਹੀਂ ਸੀ
ਸਵਾਦ ਨਹੀਂੀ ਸੀ ਫੇ ਤੁਸੀਂ ਖਾਓ ਨਾ ਖਾ ਵੀ ਖਾ ਖਾ ਵੀ ਰਓ ਤੁਸੀਂ ਤੇਰੇ ਕਹਿੰਦੇ ਸਵਾਦ ਨਹੀਂ ਆਇਆ
ਸਹੀ ਗੱਲ
ਏਦਾਂ ਹੀ ਹੈਗੇ ਨੇ।
ਹੋਰ ਤੁਸੀਂ ਕੀ -ਕੀ ਬਣਾ ਲੈਂਦੇ ਹੋ?
ਅਸੀਂ ਡੋਸਾ ਹੀ ਬਣਾ ਲਈ ਦਾ, ਚਲੀਜ਼ ਬਣਾ ਲਈਏ, ਖੰਮਣ ਵੀ, ਕਟਲੇਟਸ ਆਉਂਦੇ ਨੇ।
ਅੱਛਾ, ਅੱਛਾ।
ਹਮ
ਅਸੀਂ ਵੀ ਬੜਾ ਕੁਛ ਬਣਾ ਲੈਂਦੇ ਆਾਂ ਮੇਰੀ ਸੱਸੂ ਮਾਂ ਬੜਾ ਕੁਛ ਬਣਾਉਂਦੇ ਨੇ
ਅੱਛਾ ਜੀ
ਹਾਂ ਨਾਨ ਵਗੈਰਾ ਛੋਲੇ ਨਾਨ
ਹਾਂ ਮੇਰੀ ਦੀਦੀ ਬਈ ਨਨਾਨ ਨਾਨ ਬਈ ਨਾਨ ਘਰ ਹੀ ਬਣਾ ਲੈਂਦੇ ਪੁੱਛਣਾ ਮੈਂ ਭੁੱਲ ਗਈ ਕਿਵੇਂ ਬਣਾਉਂਦੇ ਹੈਗੇ ਨੇ
ਬੜੇ ਆਸਾਹਣੇ ਨੇ ਵੈਸੇ ਤੇ ਦੇਖ ਕੇ ਐਵੇਂ ਲੱਗਦਾ ਹਾਂ ਮੈਂ ਬਣਾ ਲਾਂਗੀ ਫਿਰ ਕਦੀ ਟਰਾਈ ਨਹੀਂੀ ਕੀਤੇ
ਦਿਹਾੜ ਉਹ ਦਿਨ ਮੈਨੇ ਕਿਹਾ ਚੱਲ ਮੈਂ ਭਠੂਰੇ ਬਣਾ ਲਾਂਗੀ ਪਰ ਬਣਿਆ ਹੀ ਨਹੀਂ ਮੈਨੇ
ਨਹੀਂ ਮੰਮੀ ਬਣਾ ਲੈਂਦੇ ਉਹਨੂੰ ਦਹੀਂ ਚ ਭੁੰਨਣਾ ਪੈਂਦਾ ਹੈ ਆਟੇ ਨੂੰ
ਹਾਂ ਅੱਧਾ ਹੀ ਚ ਗੁਣਾ ਉਹਤਲ ਫੈਟਣਾ ਵੀ ਪੈਂਦਾ ਹੈਗਾ
ਹਮ ਨਹੀਂ ਤੁਸੀਂ ਉਹਨੂੰ ਦਹੀਂ ਚ ਗੁੰਨ ਕੇ ਨਾ ਥੋੜ੍ਹਾ ਮੋਇਨ ਪਾ ਕੇ ਰੱਖ ਦੋ। ਗੁੰਨ ਕੇ, ਫਿਰ ਉਹਨੂੰ ਛੋੜ ਦੋ ਗਿੱਲੇ ਕੱਪੜੇ ਨਾਲ ਉੱਪਰੋਂ ਢੱਕ ਕੇ
ਅੱਛਾ
ਮਤਲਬ ਜਿਵੇਂ ਪੋਨਾ ਲੈ ਲਿਆ ਉਹਨੂੰ ਗਿੱਲਾ ਕਰਕੇ ਨਾ ਢੱਕ ਦੋ।
ਹਾਂਜੀ
ਢੱਕ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਅੱਧੇ ਪੌਨੇ ਘੰਟੇ ਬਾਅਦ ਦੇਖਣਾ ਉਹ ਸੋਫਟ ਹੋ ਜਾਏਗਾ ਪੂਰਾ
ਅੱਛਾ
ਅਸੀਂ ਤਾਂ ਫੈਂਟਿਆ ਹੀ ਨਹੀਂ ਆ ਕਦੀ ਆ ਸਕ ਫੈਂਟਟੀਨ
ਨਹੀਂ ਕਈ- ਕਈ ਕਹਿੰਦੇਗੇ ਨਾ ਇਹਨਾਂ ਨੂੰ ਫੈਟੋ ਬਈ ਜ਼ੋਰ- ਜ਼ੋਰ ਦੀ ਮਾਰੋ
ਨਹੀਂ -ਨਹੀਂ, ਨਹੀਂ ਐਵੇਂ ਨਹੀ ਹੈ
ਕਿਉਂਕਿ ਦਾਲ ਪਕਵਾਨ ਬਣਵਾ ਲਉ ਉਹ ਤਾਂ ਬਣਾ ਲਈ ਦੇ ਦਾਲ ਪਕਵਾਨ
ਅੱਛਾ, ਨਹੀਂ ਨਾਨ ਵੀ ਮੰਮੀ ਬਣਾਉਂਦੇ ਨੇ ਉਹ ਵੀ। ਬੜੇ ਆਸਾਨ ਨੇ, ਐਵੇਂ ਮੈਦਾ ਗੁੰਨ ਕੇ ਮੋਇਨ ਪਾ ਕੇ ਵਿੱਚ ਥੋੜੀ ਅਜਵੈਨ ਤੇ ਨਮਕ ਫ ਸਟ ਸਟਿੰਗ ਵਿੱਚ ਕਰਦੇ ਨੇ ਗੋਭੀ ਔਰ ਪਨੀਰ ਵਿੱਚ ਪਿਆਜ਼, ਅਦਰਕ, ਮਿਰਚਾਂ।
ਅੱਛਾ
ਉਹਨੂੰ ਅਸੀਂ ਚੋਪਿੰਗ ਕਰ ਲੈਂ ਹਾਂ ਅੱਜ- ਕੱਲ੍ਹ ਚੋਪਿੰਗ
ਹਾਂ ਚੋਪ ਚੋਪਰ ਹੀ ਚੱਲੇ ਹੋਏ ਨੇ ਅੱਜ ਕੱਲ ਸਹੀ ਗੱਲ ਹੈਗੀ ਹਾਂ ਜ਼ਿਆਦਾ ਬਈ ਥੋੜੇ ਰਹਿੰਦੇ ਨੇ ਹਾਂ ਹਮ
ਜਿਹੜੇ ਅੱਜ ਕੱਲ੍ਹ ਤੰਦੂਰ ਚੱਲੇ ਹੋਏ ਨੇ ਗੈਸ ਦੀ
ਗੈਸ, ਅਸੀਂ ਤੇ ਕੜਾਹੀ ਚ ਜਾਂ ਕੂਕਰ ਚ
ਨਹੀਂ ਅਸੀਂ ਮੰਗਵਾਏ ਹੋਏ ਨੇ ਕਿੱਧਰੋਂ ਦੂਸਰੇ ਸ਼ਹਿਰ ਤੋਂ ਤੇ ਉਹ ਤੰਦੂਰ ਬਣੇ ਹੁੰਦੇ ਨੇ ਟੱਪ ਜਿਵੇਂ, ਕਿਵੇਂ ਦੱਸ ਬੰਦ ਹੁੰਦਾ ਇੱਕ, ਇੱਕ ਪਾਸਿਓ ਇੱਕ ਪਾਸਿਓ ਓਪਨ ਜਿਵੇਂ ਵਿੱਚ ਲਗਾ ਦੋ ਚਾਰ ਇੱਕ ਵਾਰੀ ਚ ਚਾਰ ਲੱਗ ਜਾਂਦੇ ਨੇ
ਅੱਛਾ।
ਤੇ ਉਹਨੂੰ ਗੈਸ ਤੇ ਉਲਟਾ ਮਤਲਬ ਮੁੱਦਾ ਮਾਰ ਕੇ ਅੱਛੇ ਬਣਦੇ ਨੇ ਉਹਦੇ ਚ ਵੀ ਐਵੇਂ ਲੱਗਦਾ ਅਸੀਂ ਤੰਦੂਰ ਦੇ ਖਾਏ ਨੇ।
ਅੱਛਾ, ਨਹੀਂ ਅਸੀਂ ਬਈ ਜਵੇ ਬਈ, ਦਾਲ ਮੱਖਣੀ ਬਣਾਉਣੀ ਹੋਵੇ ਨਾ ਫਿਰ ਬੱਚੇ ਕਹਿੰਦੇ ਨੇ ਬਈ ਤੰਦੂਰੀ ਫੁਲਕੇ ਬਣਾਓ, ਫਿਰ ਕੜਾਹੀ ਚ ਜਾਂ ਕੂਕਰ ਚ ਲਗਾ ਲਈਦਾ
ਅੱਛਾ
ਉਹ ਵੀ ਟੇਸਟ ਆ ਜਾਂਦਾ ਹੈ, ਪਰ ਨਾਲ ਬਈ ਨਾਲ ਨਦ ਹੈ ਗਿਆ ਬੱਚੇ ਖਾ ਕੇ ਆਏ ਸੀ, ਨਾ ਆਪਣੀ ਭੂਆ ਘਰੋ। ਕਹਿੰਦੇ ਸੀ, ਮੰਮਾ ਤੁਸੀਂ ਬਣਾਉਣਾ ਨਾਨ
ਹਾਂ ਇੱਕ ਸੁਵਾਦ ਵੀ ਹੁੰਦਾ, ਦੂਸਰੇ ਦੇ ਹੱਥ ਦਾ ਜਿਆਦਾ ਸੁਵਾਦ ਲੱਗਦਾ।
ਹਾਂ ਨਹੀਂ ਆਪਣੇ ਹੱਥ ਦਾ ਸਵਾਦ ਨਹੀਂ ਲੱਗੇਗਾ ਚਾਹੇ ਜਿੰਨਾ ਮਰਜ਼ੀ ਬਣਾ ਲੋ, ਤੇ ਦੂਜੇ ਜਿਹਦਾ ਹੱਥ ਚ ਸਵਾਦ ਆਉਂਦਾ ਨਾ, ਕਈ ਨਾ ਹਲਵਾਈ ਆਪਣੀ ਹਲਵਾ ਮਿਠਾਈ ਖਾ ਕੇ ਗੈਸ ਸਵਾਦ ਨੀ ਆਇਆ
ਹਾਂ ਸਹੀ ਕਹਿ ਰਹੇ ਹੋ
ਆਪਣੇ ਹੱਥ ਦਾ ਸਵਾਦ ਵੀ ਨਹੀ ਆਉਂਦਾ ਹੈਗਾ
ਨਾ, ਬਿਲਕੁਲ ਵੀ ਨੀ ਦੂਸਰਾ ਕੋਈ ਬਣਾਏ ਨਾ, ਹਾਂ ਮਜ਼ੇਦਾਰ
ਹਮ ਸਹੀ ਗੱਲ ਬਸ ਰਾਤੀ ਬੋਲੇ ਸੀ ਕੁਛ ਬਣਾਓ ਫੇਰ ਜ ਪਾਓ ਭਾਜੀ ਬਣਾਈ ਸੀ, ਹੁਣ ਤੇ ਸਬਜ਼ੀਆਂ ਨਹੀਂ ਖਾਂਦੇ। ਆਓ ਬਾਜੀ ਬਣਾਓ, ਉਹਦੇ ਚ ਤੇ ਸਬਜ਼ੀ ਖਾ ਲੈਂਦੇ ਕਿਉਂਕਿ ਪੂਰੀ ਮਹਿਸ਼ ਹੋ ਜਾਂਦੀ ਉਹਦੇ ਚ
ਹਾਂ ਹੂੰ, ਅਸੀਂ ਵੀ ਐਵੇਂ ਬਣਾਉਦੇ, ਹਾਂ ਬੱਚੇ ਸਬਜ਼ੀਆਂ ਖਾਂਦੇ ਹੀ ਨਹੀਂ ਹੈਗੇ।
ਸਬਜ਼ੀ ਤਾਂ ਖਾ ਕੇ ਨੀ ਰਾਜ਼ੀ ਹੈ ਬੱਚੇ,
ਹਾਂਜੀ
ਹੁਣ ਚਾਹੇ ਅਟਰਮ ਸ਼ਟਰਮ ਚੀਜ਼ਾਂ ਖਵਾ ਲੋ ਉਹ ਖਾ ਲੈਗੇ।
ਸਹੀ ਗੱਲ ਬੱਚਿਆਂ ਨੂੰ ਤੇ ਚਾਹੀਦਾ ਹੀ ਕੀ ਹੈ। ਮੇਰੀ ਤੇ ਅੱਜ ਸਕੂਲ ਗਈ। ਕਹਿੰਦੀ ਮੰਮਾ ਫਰਾਈਜ਼ ਦੇ ਦੇਣਾ, ਮੈਂ ਕਿਹਾ ਬੋ ਕਿਆ ਹੋਤਾ ਫਰਾਈਜ਼, ਨਹੀਂ ਮੈਂ ਕਿਹਾ ਸਮਾਈਲਿੰਗ ਪ੍ਰਾਈਜ਼ ਕਰਨਾ, ਨਹੀਂ ਮੁਝੇ ਫਰੇੈਂਚ ਪ੍ਰਰਾਈਜ਼ ਦੇਣਾ ਆਜ ਬਣਾ ਕੇ,
ਸਹੀ ਗੱਲ ਆ।
ਤੇ ਮੈਂ ਭੁੱਲ ਗਈ, ਮੈਂ ਅੱਜ ਪਾਸਤਾ ਬਣਾ ਤਾ ਕਹਿੰਦੀ ਮੈਨੇ ਤੋ ਆਪ, ਉਹ ਬੋਲਾ ਦਾ ਮੁਝੇ ਫਰਾਈਜ਼ ਚਾਹੀਏ।
ਸਾਡੇ ਤੇ ਸਕੂਲ ਅਲਾਊਡ ਹੀ ਨਹੀਂ ਹੈਗਾ, ਇਹ ਚੀਜ਼ਾਂ ਪਾਸਤਾ ਵਗੈਰਾ।
ਸਾਡੇ ਵੀ ਨਹੀਂ ਅਲਾਊਡ ਹੈਗਾ, ਪਰ ਇਹ ਬੱਚੇ ਅੱਜ-ਕੱਲ੍ਹ ਦੇ ਨਾ, ਕਹਿੰਦੀ ਕਿਆ ਰੋਟੀ ਵੋਟੀ ਹੋਤੀ ਹੈ ਰੋਟੀ ਵੋਟੀ,
ਮੈਸੇਜ ਹੀ ਆ ਜਾਂਦਾ ਬਈ ਅੱਜ ਭੇਜਿਆ ਅੱਗੋਂ ਤੋਂ ਨੀ ਭੇਜਣਾ।
ਹੂੰ, ਸਾਡੇ ਇੱਕ ਫਰਾਈਡੇ ਦਿੱਤਾ ਸੀ ਬਸ ਕੀ ਤੁਸੀਂ ਫਰਾਈਡੇ ਨੂੰ ਕੁਛ ਵੀ ਦੇ ਸਕਦੇ ਹੋ।
ਜੋ ਮਰਜ਼ੀ ਬਣਾ ਕੇ ਭੇਜੋ, ਫੇਰ ਉਸ ਦਿਨ ਬਣਾ ਕੇ। ਭੇਜਦਾ ਹੀ ਤਾਂ ਲੰਚ ਤੇ ਦੇਖ ਕੇ ਆਉਂਦੇ ਨੇ, ਇਹਦੇ ਪਾਪਾ ਜੀ। ਸ਼ੋਪ ਜਾਂਦੇ ਨੇ ਨਾ ਫਿਰ ਲੰਚ ਦਿੰਦੇ।
ਸਾਡੇ ਇੱਥੇ ਸੈਟਰਡੇ ਸੰਡੇ ਔਫ ਹੁੰਦਾ।
ਅੱਛਾ ਜੀ ਨਹੀਂ ਸਾਡੇ,
ਹਾਂ ਤੇ, ਸੈਟਰਡੇ ਸੰਡੇ ਉਫ ਹੀ ਰਹਿੰਦਾ, ਤਾਂ ਹੀ ਫਿਰ ਫਰਾਈਡੇ ਦਿੱਤਾ ਦਾ ਇਹਨਾਂ ਨੇ
ਕਿ ਫਰਾਈਡੇ ਨੂੰ ਤੁਸੀਂ ਕੁਛ ਵੀ ਦੇ ਸਕਦੇ ਹੋ।
ਵਧੀਆ ਦੋ ਦਿਨ ਦੀ ਛੁੱਟੀ ਆ ਜਾਂਦੀ ਹੈ, ਬੱਚਿਆਂ ਨੂੰ
ਹਾਂ ਫੈਸਟੀਵਲ ਆ ਜਾਏ, ਤਿੰਨ ਚਾਰ ਛੁੱਟੀਆਂ ਇਕੱਠੀਆਂ ਹੀ ਆ ਜਾਂਦੀਆਂ।
ਹਾਂ ਕਈ ਵਾਰੀ ਛੁੱਟੀ ਮਾਰੀ ਵੀ ਜਾਂਦੀ ਵੀ ਹੈਗੀ ਹੈ। ਬੱਚਿਆਂ ਦੀ, ਕੋਈ ਬਈ ਫੈਸਟੀਵਲ ਆ ਜਾਂਦਾ ਹੈ, ਬਈ ਛੁੱਟੀ ਦੇ ਵਿੱਚ ਹੀ। ਸੰਡੇ ਆ ਗਿਆ ਸੈਚਰਡੇ ਆ ਗਿਆ। ਹੈਲੋ। ਹੈਲੋ।
ਹੈਲੋ।
ਹਾਂਜੀ।
ਆ ਰਹੀ ਆਵਾਜ਼ ਤੁਹਾਡੀ ਵੀ ਆ ਰਹੀ ਹੈ।
ਅੱਛਾ ਮੈਂ ਕਿਹਾ, ਕਈ ਵਾਰ ਫੈਸਟੀਵਲ ਬਈ ਛੁੱ ਛੁਟੀ ਦੇ ਵਿੱਚ ਹੀ ਆ ਜਾਂਦੇ, ਉਹ ਬੱਚੇ ਛੁੱਟੀ ਮਾਰੀ ਜਾਂਦੀ ਵਿੱਚ ਹੀ,
ਸਹੀ ਕਹਿ ਰਹੇ ਹੋ, ਕਈ ਵਾਰ ਵੈਸੇ ਹੀ ਔਫ ਹੋ ਜਾਂਦਾ।
ਹਾਂ ਕਈ ਵਾਰੀ ਐਸਾ ਹੀ ਸਹੀ ਗੱਲ ਹੈਗੀ।
ਹੂੰ,
ਹੁਣ ਕਹਿ ਰਹੇ ਸੀ ਬਈ ਛੁੱਟੀਆਂ ਵੱਧ ਜਾਏਗੀਆਂ, ਪਰਾਂ ਦੇਖੋ ਬੱਦੀ ਤੇ ਐ ਨੀ ਹੈ। ਪਰ ਵੱਲ ਜਾਏਗੀ, ਤੇ ਬੱਚਿਆਂ ਦੀ ਬੱਚਿਆਂ ਦੀ ਸਿਲੇਬਸ ਵਗੈਰਾ ਕਵਰ ਹੀ ਨਹੀਂ ਹੋਏਗਾ।
ਨਾ ਸਾਡੇ ਇੱਥੇ ਤੇ ਪੋਲਿਊਸ਼ਨ ਹੋ ਜਾਂਦਾ ਨਾ, ਇਹ ਹੁਣ ਐ ਦੋ ਮਹੀਨੇ ਦੇਖਣਾ, ਉਸ ਤੋਂ ਬਾਅਦ ਦੀਵਾਲੀ ਆਏਗੀ, ਨਾ ਦੀਵਾਲੀ ਤੋਂ ਬਾਅਦ ਛੁੱਟੀਆਂ ਰਹਿਣੀਆਂ। ਸਕੂਲ ਦੀਆਂ ਪਰ, ਸਾਰਾ ਔਨਲਾਈਨ ਵਰਕ ਹੁੰਦਾ ਬੱਚਿਆਂ ਦਾ ਬੈਠ ਫੇਰ ਹੋਰ ਦੋ ਮਹੀਨੇ ਸਮਝ ਲਓ ਔਨਲਾਈਨ ਚੱਲੇਗੀ ਉਸ ਤੋਂ ਬਾਅਦ।
ਅੱਛਾ ਜ ਸਾਡੇ ਸਿਰਫ ਦਸ ਦਿਨਾਂ ਹੀ ਛੁੱਟੀਆਂ ਪੈਂਦੀਆਂ ਸਿਰਫ ਦੀਵਾਲੀ ਤੇ ਕੀ ਹੁੰਦਾ। ਚਾਰ ਪੰਜ ਦਿਨ ਛੁੱਟੀ ਹੁੰਦੀ ਬਸ।
ਨਹੀਂ ਨਹੀਂ ਸਾਡੇ ਏਵੇਂ ਨਹੀਂ ਫੈਸਦੀਵਲ ਦੀ ਛੁੱਟੀ ਹੋਣੀ ਹੋਣੀ ਹੈ। ਉਸ ਵਜੋਂ ਪੋਲਿਊਸ਼ਨ ਹੁੰਦਾ ਦੀਵਾਲੀ ਤੋਂ ਬਾਅਦ ਇੱਥੇ ਦੇ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ।
ਅੱਛਾ।
ਹਾਂ, ਫਿਰ ਓਨਲਾਈਨ ਕਰ ਦੈਂਦੇ ਆ। ਹਮ ਨਹੀਂ।
ਚਲੋ ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ